ਨੋ
ਹੈਲੋ ਸਸ਼ੀ ਕਾਲ ਜੀ। ਹੋਰ ਹਾਂਜੀ-ਹਾਂਜੀ ਠੀਕ ਆ ਤੁਸੀਂ ਦੱਸੋ ਤੁਸੀਂ ਕਿੱਦਾਂ ਓ?
ਮ ਵਧੀਆ ਹੋਰ ਕੀ ਕਰ ਰਹੇ ਸੀ?
ਕੁਛ ਨੀ ਬੈਠੇ ਸੀ ਤੁਸੀਂ ਕੀ ਕਰਦੇ ਸੀ ਚਾਹ ਪਾਣੀ ਪੀ ਕੇ ਅਸੀ ਤਾਂ ਬੈਠੇ ਸੀਗੇ। ਤੁਸੀਂ ਕੀ ਕਾਰਦੇ ਸੀ ਚਾ ਪੀਲੀ ਤੁਸੀਂ?
ਹਾਂ ਅਸੀਂ ਬਣਾਨੀ ਆ ਹੁਣ
ਅੱਛਾ-ਅੱਛਾ ਹਲੇੇ ਬਣਾਣੀ ਆ ਤੁਸੀਂ
ਹਾਂਜੀ-ਹਾਂਜੀ
ਫੈਮਲੀ ਕਿੱਦਾਂ?
ਸਾਡੀ ਤਾਂ ਵਧੀਆ ਤੁਸੀਂ ਸੁਣਾਓ?
ਹਾਂਜੀ ਸਾਰੇ ਵਧੀਆ ਹੋਰ ਦੱਸੋ ਤੁਸੀਂ? ਜੋਬ ਕਿੱਦਾਂ ਤੋਡੀ?
ਵਧੀਆ
ਅੱਛਾ ਹੋਰ
ਅ
ਮੈਂ ਨਾ ਏ ਕਹਿੰਦੀ ਸੀ। ਹਾਂਜੀ-ਹਾਂਜੀਸਾਡੀ ਵੀ ਵਧੀਆ। ਮੈਂ ਨਾ ਏ ਕਹਿੰਦੀ ਸੀਗੀ ਹਨਾ ਤੁਹਾਡੇ ਸਾਹਮਣੇ ਅੱਜ ਕੱਲ੍ਹ ਲੋਕੀ ਪਾਣੀ ਕਿੰਨਾ ਵੇਸਟ ਕਰਦੇ ਪਏ ਆ।
ਹਾਂਜੀ-ਹਾਂਜੀ
ਹਾਂਜੀ ਤੇ ਥੋਨੂੰ ਪਤਾ ਈ ਆ ਫੇਰ ਹਨਾ ਜਿੱਥੇ ਦੇਖ ਲਓ ਜਾ ਕੇ ਟੋ ਟੂਟੀ ਖੁੱਲੀ ਹੁੰ ਦੀਆ ਕਿੰਨਾ- ਕਿੰਨਾ ਪਾਣੀ ਵੇਸਟ ਕਰਦੇ ਆ। ਹਾਂਜੀ ਤੇ ਥੋਡੇ ਸਾਹਮਣੇ ਹਨਾ ਫਿਰ ਅੱਗੇ ਵੀ ਅਗਲੀ ਜਨਨੇਸ਼ਨ ਨੂੰ ਵੀ ਹਨਾ। ਪਾਣੀ ਦੀ ਜ਼ਰੂਰਤ ਆ। ਤੇ ਹੂੰਣ ਵਾਲੀ ਜਨਰੇਸ਼ਨ । ਏਨ ਏਨਾ, ਪਾਣੀ ਯੂਜ ਕਰਦੀ ਹੈ। ਕੇ ਅਗਲੀ ਜਨਨੇਸ਼ਨ, ਨੂੰ ਜਾ ਕੇ ਦਿੱਕਤ ਹਉ ਗੀ ਪਾਣੀ ਤੋਂ। ਕੇਂਦੇ ਆ। ਪਾਣੀ ਧਰਤੀ ਤੋਂ ਖਤਮ ਹੋ ਜ ਜਾਣਾ ਵਾ। ਤੇ ਤੁਹਾਡੇ, ਸਾਮਣੇ ਕਿੰਨਾ ਯੂਜ ਕਰਦੇ ਆ ਪਾਣੀ।
ਹਾਂਜੀ, ਪਾਣੀ ਦੀ ਤਾਂ, ਬੜੀ ਵੀ
ਹਾਂਜੀ, ਤੁਹਡੇ ਸਾਹਮਣੇ ਦੇਖਦੇ ਨੇਗੇ ਵੀ, ਹਨਾ ਅਸੀਂ ਉਹ ਕਰ ਲੀਏ ਵੀ, ਪਾਣੀ ਦੀ ਬੱਚਤ ਕਰ ਲੀਏ।
ਗਰਮੀ ਵਿੱਚ ਤਾਂ, ਕਰਨੀ ਚੀਏ ਜ਼ਿਆਦਾ ਈ
ਹਾਂਜੀ, ਪਰ ਇਨਾ ਵੀ ਨੀ ਨਾ, ਕਿ ਬਹੁਤ ਜ਼ਿਆਦਾ ਕਰਦੇ ਆ ।ਅੱਜ ਕੱਲ ਲੋਕੀ ਕਿੱਥੋਂਣ ਤੁਸੀਂ ਦੇਖਦੇ ਏ, ਉਹ ਅੱਜ ਕੱਲ ਕਿੰਨਾ
ਹਾਂਜੀ-ਹਾਂਜੀ ਆ। ਪੰਜਜੀ ਹਾਂਜੀ-ਹਾਂਜੀ। ਪਾਣੀ ਦੀ ਤੇ ਬਚਤ ਕਰਨੀ ਚਾਹੀਏ।
ਤੁਹਡੇ ਸਾਹਮਣੇ, ਕਿੰਨਾ ਪਾਣੀ, ਯੂਜ ਕਰਦੇ ਆ। ਹੁਣ, ਤੁਸੀਂ ਦੇਖਲੋ ਜਾ ਕੇ, ਚੰਡੀਗੜ ਚ, ਕਿੰਨਾ ਪਾਣੀ ਯੂਜ। ਕਰਦੇ ਆ। ਕਿਧਰੇ ਹਨਾ, ਹਾਂਜੀ। ਚੰਡੀਗੜ ਚ ਕਹਿ ਦਿੰਦੇ ਆ। ਕਿ ਹਨਾ ਆਸ ਪਾਸ, ਪਾਣੀ ਨਾਲ ਤੁਸੀਂ ਪੋਚਾ ਲਾ ਕੇ, ਇਸ ਪਾਣੀ ਨੂੰ ਡੋਲ ਦਿਓ। ਫੇਰ ਨਵਾਂ, ਪਾਣੀ ਭਰ ਕੇ ਉਸ ਨਾਲ ਪੋਚਾ ਲਾਇਓ। ਤੁਹਾਡੇ ਸਾਹਮਣੇ ਕਿੰਨਾ, ਪਾਣੀ ਵੇਸਟ ਹੁੰਦਾ।
ਹਾਂਜੀ-ਹਾਂਜੀ, ਹਾਂਜੀ।
ਹੁਣ, ਤੁਹਡੇ ਸਾਹਮਣੇ ਦੇਖਲੋ, ਹਨਾ, ਜਿਹਨਾਂ ਨੂੰ ਜਿਨਾਂ ਨੂੰ ਨਈ ਵੀ ਪਾਣੀ ਮਿਲਦਾ ਗਾ। ਉਹ ਵੀ ਤਾਂ ਗੁਜ਼ਾਰਾ ਕਰਦੇ ਈ ਆ। ਜਿਹਨਾਂ ਦੇ
ਤੇ ਰਾਜਸਥਾਨ ਵਿੱਚ ਵੀ, ਰਾਜਸਥਾਨ ਵਿੱਚ ਤਾਂ ਬਹੁਤ ਜਿਆਦਾ ਕਮੀ ਐ, ਪਾਣੀ ਦੀ।
ਹਾਂਜੀ, ਉਹੀ ਤਾਂ ਰਾਜਸਥਾਨ ਚ ਮੈਂ, ਗਈ ਵੀ ਆ। ਪਾਣੀ ਦੀ ਨਹਿਰਾਂ ਤੋਂ, ਪਾਣੀ ਪੀਂਦੇ ਆ ਲੋਕ
ਹਾਂਜੀ, ਫਲਕੇ ਲਾਦੇਆਂ ਐਨੀ ਦੂਰ-ਦੂਰ ਤੱਕ।
ਹਾਂਜੀ, ਉਹੀ ਤਾਂ ਡਿੱਗੀਆਂ ਘਰੇ ਬਣਾਈਆਂ ਵਾ। ਟੂਟੀ ਵੀ ਕਿੱਥੇ ਤਿੰਨ, ਚਾਰ ਦਿਨ ਬਾਅਦ ਆਂਦੀ ਆ।
ਹਾਂਜੀ, ਉੱਥੇ ਤਾਂ ਗਰਮੀ ਚ, ਬੁਰਾ ਹਾਲ ਹੁੰਦਾ।
ਬਹੁਤ ਜ਼ਿਆਦਾ ਫੇਰ, ਉੱਥੇ ਨਾ ਗਰਮੀ ਵੀ ਬਹੁਤ ਜ਼ਿਆਦਾ
ਹਾਂਜੀ, ਇਥੇ ਵੀ। ਹੁਣ, ਤਾਂ ਇੱਥੇ ਵੀ, ਬਹੁਤ ਗਰਮੀ ਐ।
ਹਾਂਜੀ, ਹਾਂਜੀ। ਫੇਰ, ਅਗਲੀ ਜਨਰੇਸ਼ਨ ਨੂੰ ਵੀ, ਦਿੱਕਤ ਨਾ ਹੋ ਫੇ, ਪਾਣੀ ਬਚਾਉਣਾ ਚਾਈਦਾ ਵਾ, ਆਪਾਂ ਨੂੰ।
ਹੂੰ।
ਹਾਂਜੀ-ਹਾਂਜੀ, ਹੋਰ ਤੁਹਡੇ ਸਾਹਮਣੇ, ਹਨਾ। ਰਾਜਸਥਾਨ ਆਲੇ ਪਾਣੀ ਡਿੱਗੀਆਂ ਚੋਂ, ਕੱਢ-ਕੱਢ ਪੀਂਦੇ। ਕਈ ਵਾਰੀ ਉਹਨਾਂ ਦਾ ਪਾਣੀ। ਕਈ ਵਾਰੀ ਪਾਣੀ, ਖਤਮ ਹੋ ਜਾਂਦਾ ਵਾ। ਤੇ ਉਹਨਾਂ ਨੂੰ ਦਿੱਕਤ ਹੁਨ- ਦੀਆਂ। ਕਿਉਂਕਿ, ਮੈਂ ਰਹਿ ਕੇ ਆਈ ਵੀ ਆ ਨਾ, ਰਾਜਸਥਾਨ ਚ, ਮੇਰੀ ਦੀਦੀ ਦੀ ਮੈਰਿਜ ਹੋਈ। ਤੇ ਮੈਂ, ਦੇਖਿਆ ਵਾ ਉਹਨਾਂ ਦੀ ਹਾ ਹਾਲਤ ਦੇਖੀ ਵੀ ਆ। ਕਿੱਦਾਂ ਔ ਰਹ ਦੇ ਆ, ਕਿੱਦਾਂ ਨਹਿਰਾਂ ਦਾ ਪਾਣੀ ਪੀਂਦੇ ਆ, ਤੁਹਾਡੇ ਸਾਹਮਣੇ ਨਹਿਰਾਂ ਦਾ ਪਾਣੀ ਵੀ, ਕਿਹੜਾ ਸਾਫ਼ ਹੁੰਦਾ ਵਾ। ਹਾਂਜੀ। ਕੂੜਾ ਫੇਕਦੇ ਨੇ, ਤੇ, ਕਈ ਲੋਕ ਨਾਅ ਵੀ ਲੈਂਦੇ ਨੇ। ਫੇਰ, ਥੋਹਨੂੰ ਪਤਾ ਈ ਐ, ਜਾਨਵਰ ਕਿੰਨੇ ਫਿਰਦੇ ਰਹਿੰਦੇ ਨੇ। ਕਈ ਵਾਰੀ ਸੱਪ ਵੀ ਡਿੱਗ ਜਾਂਦੇ ਆ। ਜਾਨਵਰ ਵੀ ਡਿੱਗ ਜਾਂਦੇ ਪਾਣੀ ਚ।
ਤਾਂ ਈ ਤਾਂ ਕਹਿੰਦੇ ਐ। ਚਿੜੀਆਂ ਵਾਸਤੇ ਪਾਣੀ ਰੱਖੋ ਪਾਣੀ ਤੇ ਦਾਣਾ ਚੀ ਚੀੜੀਆਂ ਵਿਚਾਰੀ ਵੀ, ਉਹ ਉਥੇ ਨੀ ਬੈਠ ਸਕਦੀ ਨਾ ਏ ਸੀ ਚ, ਉਹ ਤਾਂ ਘੁੰਮਦੀ ਰ ਪੈਦੀ ਐ। ਤਾਂ ਇਹਨਾਂ ਤੋਂ ਪਾਣੀ ਚਾਹੀਦਾ ਈ ਐ।
ਹਾਂਜੀ। ਤੁਹਾਡੇ ਸਾਹਮਣੇ ਪਾਣੀ ਦੀ ਵੀ ਬੱਚਤ ਕਰਨੀ ਚਾਹੀਦੀ ਆ।ਆਪਾਂ ਨੂੰ ਦਰਖਤ ਵੀ ਲਾਉਣੇ ਚਾਹੀਦੇ ਆ ਲੋਕੀ ਅੱਜ-ਕੱਲ ਦੱਰ
ਪਿਲਾਓਗੇ, ਓਨੀ ਸੇਵਾ ਹੋਏਗੀ
ਜ ਤੁਹਾਨੂੰ ਪਤਾ ਹੀ ਅੱਜ ਕੱਲ ਹਨਾ। ਜਿਵੇਂ ਹੁਣ ਜਾਨਵਰ ਜਾਨਵਰਾਂ ਪਾਣੀ ਦੇਣਾ ਚਾਹੀਦਾ। ਜਾਨਵਰਾਂ ਨੂੰ ਦਾਣਾ ਦੇਣਾ ਚਾਹੀਦਾ ਤੁਹਾਡੇ ਸਾਹਮਣੇ ਪਹਿਲਾਂ ਪਹਿਲਾਂ ਕਿੰਨੀ ਬਰਡਸ ਹੁੰਦੀ ਸੀ। ਹੁਣ ਜੀਵ ਵੀ ਘੱਟ ਤੇ ਜਾਂਨਵਰ ਹੌਲੀ-ਹੌਲੀ ਧਰਤੀ ਤੋ, ਤੇ ਹੁਣ ਦਰੱਖਤ ਖਤ ਵੀ ਹੌਲੀ-ਹੌਲੀ ਲੋਕੀ ਦਰੱਖਤ ਵੱਢਦੇ ਆ। ਸਗੋਂ ਆਪਾਂ ਨੂੰ ਦਰੱਖਤ ਲਾਉਣੇ ਚਾਹੀਦੇ ਲੋਕੀ ਵੱਢਦੇ ਆ ਹਾਂਜੀ।ਤੁਹਾਡੇ ਸਾਹਮਣੇ ਕਦੀ ਕਿਸੇ ਚੀਜ਼ ਨੂੰ ਮਾਰ ਦਿੰਦੇ, ਹੁਣ ਬਿੱਲੀਆਂ ਨੂੰ ਵੀ ਕਿੰਨਾ ਕੁ ਮਾਰਦੇ ਆ ਕਦੀ ਕਿਸੇ ਚੀਜ਼ ਦਾ ਕਦੀ ਕਿਸੇ ਕਿਸੇ ਦੀ ਚੀਜ਼ ਦੇ ਥੱਲੇ ਦੇ ਦਿੰਦੇ, ਕਦੀ ਕਿਸੇ ਦੀ ਚੀਜ਼ ਦੇ ਥੱਲੇ, ਕਦੀ ਉਸ ਜਾਨਵਰ ਨੂੰ ਥੱਲੇ ਦੇਤਾ। ਕਦੀ ਕੁੱਤੇ ਨੂੰ ਥੱਲੇ ਦੇਤਾ
ਹਾਂਜੀ। ਉਹ ਵੇਖਦੇ ਵੇਖ ਕੇ ਹੁਣਾ ਚਲਾਉਂਦੇ ਨੇ ਕੋਈ ਵੀ
ਹੁਣ ਤੁਹਾਡੇ ਸਾਹਮਣੇ ਲੋਕੀ ਹਨਾ ਕਹਿ ਦਿੰਦੇ। ਕੁੱਤਿਆਂ ਨੂੰ ਸਗੋਂ ਘਰੋਂ ਭਜਾਉਂਦੇ ਕੁੱਤਿਆਂ ਨੂੰ ਨੇ ਤਪਾ ਨੂੰ ਮੰਗਿਆ ਸੀ ਰੱਬ ਤੋਂ ਕੁੱਤੇ-ਕੁੱਤੇ ਤਾਂ ਕਹਿੰਦੇ ਸੀ ਕੁਤੇ ਤਾਂ ਕਹਿੰਦੇ ਸੀਗੇ।ਕਿ ਹਨਾ, ਵੀ ਰੱਬਾ ਤੂੰ ਇਨਸਾਨ ਭੇਜ ਵੀ ਇਨਸਾਨ ਸਾਨੂੰ ਨੂੰ ਰੋਟੀ ਦੇਣ ਤੇ ਲੋਕੀ ਕੁੱਤਿਆਂ ਨੂੰ ਹੀ
ਹਾਂਜੀ। ਉਹ ਤਾਂ ਨਹੀਂ ਬੋਲ ਸਕਦੇ ਨਾ, ਉਹ ਤਾਂ ਨਹੀਂ ਬੋਲ ਸਕਦੇ ਨਾ
ਸਗੋਂ ਆਪਾਂ ਨੂੰ! ਹਾਂਜੀ ਆਪਾਂ ਨੂੰ ਆਪ ਨੂੰ ਹੀ ਚਾਹੀਦਾ ਵੀ ਉਹਨਾਂ ਨੂੰ ਦੇਣਾ ਚਾਹੀਦਾ ਵਾ ਹਨਾ।ਵੀ ਆਪਾਂ ਉਹਨਾਂ ਨੂੰ ਦੇਈਏ।ਕੀ ਹਨਾ ਉਹ ਤਾਂ ਬੋਲ ਨੀ ਸਕਦੇ ਕੇ ਆਪਾਂ
ਆਨੀ-ਆਨੀ, ਜਿਵੇਂ ਸਾਨੂੰ ਬੁੱਕ ਮੁੱਖ ਲੱਗਦੀ। ਉਹਨ-ਉਹਨਾਂ ਨੂੰ ਵੀ ਤਾਂ ਲੱਗਦੀ ਐ ਤੇ, ਅਸੀਂ ਤਾਂ ਬੋਲ ਸਕਦੇ ਹਾਂ। ਕਿ ਸਾਨੂੰ ਪਿਆਸ ਲੱਗੀ।ਉਹ ਤਾਂ ਨਹੀ ਬੋਲ ਸਕਦੇ ਨਾ
ਜੀ। ਹੁਣ ਤੁਹਾਡੇ ਸਾਹਮਣੇ ਅੱਜ ਕੱਲ੍ਹ ਕਈ ਇਨਸਾਨ ਕੁੱਤਿਆਂ ਨੂੰ ਇੰਨਾ ਕੁਟਦੇ ਆ ਇੰਨਾਂ ਕੁੱਟਦੇ ਆ
ਜੀ ਵਾ ਜੀ।
ਤਾਂ ਮਾਰ ਵੀ ਦਿੰਦੇ ਆ। ਕਈ ਇਨਸਾਨ ਕੁਠ ਬਹੁਤ ਜਿਆਦਾ ਜਾਨਵਰਾਂ ਤੇ ਵੀ, ਬਹੁਤ ਜਿਆਦਾ ਅਤਿਆਚਾਰ ਕਰਦੇ ਆ ਤੁਹਾਡੇ ਸਾਹਮਣੇ ਹਨਾ। ਉਹ ਦੱਸ ਨੀ ਸਕਦੇ ਆਪਾਂ ਨੂੰ ਬੋਲ ਕੇ ਦੱਸ ਨੀ ਸਕਦੇ ਆਪਾਂ ਖੁਦ ਹੀ ਸਮਝਦਾਰ ਹਾਂ। ਆਪਾਂ ਨੂੰ ਖੁਦ ਨੂੰ ਹੀ ਸਮਝਣਾ ਚਾਹੀਦਾ ਕੀ ਕਹਿੰਦੇ ਪੈ ਐ
ਹਨ ਜੀ।ਐ ਤਾਂ ਹੈ।
ਸਗੋਂ, ਕੁੱਤਿਆਂ ਨੇ ਆਪਾਂ ਨੂੰ ਮੰਗਿਆ ਸੀਗਾ ਰੱਬ ਕੋਲੋਂ ਕੀ ਰੱਬਾ ਤੂੰ ਇਨਸਾਨ ਭੇਜ ਸਾਨੂੰ ਰੋਟੀ ਬਣਾ ਕੇ ਖਵਾਉਣ। ਤੇ ਆਪਾਂ ਰੋਟੀ ਨਾ ਦੇਵਾਂਗੇ ਕੁੱਤਿਆਂ ਨੂੰ ਤੇ ਫੇਰ ਹਨਾ ।ਉਹ ਇਹੀ ਸੋਚਦੇ ਹੋਣਗੇ, ਵੀ ਅਸੀਂ ਰੱਬ ਕੋਲੋਂ ਮੰਗਿਆ ਸੀਗਾ ਅੱਜ ਸਾਡੀ ਕਦਰ ਹੀ ਨਹੀਂ ਕਰਦੇ। ਅਸੀਂ ਇਹਨਾਂ ਨੂੰ ਰੋਟੀ ਦਿੱਤੀ ਸੀਗੀ ਤੇ ਅੱਜ ਸਾਨੂੰ ਨੀ ਰੋਟੀ ਦਿੰਦੇ।ਗੇ
ਅੱਜ ਤਾਂ ਬਾਹਰ ਜਾਂਦੇ ਆ ਨਾ ਰ ਚ ਉਹਨਾਂ ਦਾ ਕੋਈ ਘਰ ਹੀ ਨੀ ਹੁੰਦਾ। ਉਹਨੂੰ ਤਾਂ ਗਰਮੀ ਵਿੱਚ ਹੀ ਰਹਿਣਾ ਰਹਿਣਾ ਹੁੰਦਾ। ਕਦਾ ਉਹਨਾਂ ਨੂੰ
ਹਾਂਜੀ। ਤੁਹਾਡੇ ਸਾਹਮਣੇ ਹੁਣ ਕੋਈ ਰੱਖ ਲਵੇ ਘਰੇ ਤਾਂ ਰਹਿ ਪੈਂਦੇ ਆ, ਨਹੀਂ ਤਾਂ ਗਲੀਆਂ ਚ ਰੁਲਦੇ ਫਿਰਦੇ
ਹਾਂਜੀ- ਹਾਂਜੀ।
ਕਦੀ ਉੱਥੇ ਜਾ ਕੇ ਜਿੱਥੇ ਵੀ ਉਹਨਾਂ ਨੂੰ ਹਨਾ ਠੰਡਾ- ਠੰਡਾ ਮਹਿਸੂਸ ਹੋਇਆ। ਉੱਥੇ ਜਾ ਕੇ
ਹਾਂਜੀ- ਹਾਂਜੀ ਉਹ ਓ ਢੂੰਣ ਦੇ ਨਾ ਓ ਕਿ ਹੈਗੇ ਹੈ। ਜਿਵੇਂ ਛਾ ਜਿੱਥੇ ਛਾਇਆ ਆਪਣੇ ਉੱਥੇ ਜਾ ਕੇ ਬੈਠ ਜਾਂਦੇ ਨੇ।
ਬੈਗ ਹੈਗਾ ਨਾ ਬੈਗ। ਦਾਲਆ ਨਹੀ ਹੈ ਵੀ ਦਾਲ ਤੁਹਾਡੇ ਸਾਮਣੇ ਆਪਾਂ ਖੁਦ ਜਾਨਵਰਾਂ ਦੀ ਕਦਰ ਕਰਨੀ ਚਾਹੀਦੀ ਹੈ। ਅਤੇ ਹੈਨਾ ਤੇ ਹਨਾ ਆਪਾਂ ਜਾਨਵਰ ਰਾਂ ਨੂੰ ਮਾਰਦੇ ਹਾਂ। ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਚਿੜੀਆਂ ਵੀ ਚਿੜੀਆਂ ਵੀ ਕਿੰਨੀਆਂ ਘੱਟ ਦਿਸਦੀਆਂ ਵਾ ਅੱਜ ਕੱਲ੍ਹ ਕਹਿੰਦੇ ਚਿੜੀਆਂ- ਚਿੜੀਆਂ ਨਹੀਂ ਦਿਸਦੀਆਂ ਗੀ ਅੱਜ ਕੱਲ ਜਿਹੜੀਆਂ ਵੀ ਅੱਜ ਕਲ ਬਹੁਤ ਘੱਟ ਹੋ ਗਈਆਂ ਵਾ। ਕਿਉਂਕਿ ਲੋਕ ਚਿੜੀਆਂ ਨੂੰ ਮਾਰ ਦਿੰਦੇ। ਸੀਗੇ ।ਕੋਈ ਕੁਛ ਕਰ ਦਿੰਦਾ ਸੀਗਾ। ਅੱਜ ਕੱਲ ਹੁਣ ਚਿੜੀਆਂ ਹਾਂਜੀ। ਹੁਣ ਤਾਂ ਜਮਾਂ ਹੀ ਦਿਸਦੀ ਅ ਗਈ। ਸਾਢੇ ਸੱਤ, ਅੱਠ ਵਜੇ ਮੈਡਮ ਆਉਗੀ। ਇਹ ਹੱਲ ਵਦ ਗ ਬੋ ਕਹਿ ਦੇਣਾ ਹਾਂਜੀ। ਵਧੀਆ ਕੀ ਕਰੀ ਜਾਂਦੇ। ਚਾਹ- ਪਾਣੀ ਪੀ ਲਿਆ ਤੁਸੀਂ।
ਹੁਣ ਮਨਾਉਣਾ ਚਾਹ -ਪਾਣੀ ਤਾਂ।
ਬਨਾਉਂਦੇ ਪਏ ਉਹ ਹਜੇ ਵੀ। ਛੇ ਵਜੇ ਹੋਰ
ਦੁਪਹਿਰ ਦੀ ਰੋਟੀ ਖਾ ਲੀ ਤੁਸੀਂ।
ਹਾਂਜੀ। ਖਾਣੀ ਆ ਹਲੇ ਥੋੜ੍ਹੀ ਟਾਈਮ ਮੈਂ ਕਿਹਾ- ਰੋਕ ਕੇ ਖਾਣੀ ਸਰ ਦਰਦ ਹੁੰਦਾ ਪਿਆ। ਵੈਸੇ ਮੇਰੀ ਅੱਜ ਤਬੀਅਤ ਨਹੀਂ ਸੀ ਸਹੀ ਗੀ।
ਅੱਛਾ ਦਵਾਈ ਲੈ ਲੋਓ ਫੇਰ।
ਲਈ ਸੀ ਦਵਾਈ ਤੇ ਸਰ ਦਰਦ ਬਹੁਤ ਜ਼ਿਆਦਾ ਹੁੰਦਾ ਪਿਆ ਸੀ। ਹਾਂਜੀ।
ਤੇ ਕੁੱਝ ਲਗਾ ਲੋੋ ਨਾ ।ਕੋਈ ਬਾਹ
ਜ਼ੁਕਾਮ- ਜ਼ੁਕਾਮ ਲੱਗਿਆ ਹੋਇਆ ਨਾ। ਜ਼ੁਕਾਮ ਦਾ ਕਰਕੇ ਹੁੰਦਾ ਪਿਆ ਵਾ। ਤੇ ਹੁਣ ਦਵਾਈ ਲੈ ਕੇ ਆਉਂਦੀ ਸੀਗੀ।
ਹਾਂ। ਲੈ ਕੇ ਆਓ। ਸਰੀਰ ਵੀ ਠੀਕ ਹੋਣਾ ਚਾਹੀਦਾ।
ਹਾਂਜੀ। ਹੁਣ ਦਵਾਈ ਖਾ ਕੇ ਥੋੜਾ ਟਾਈਮ ਰੈਸਟ ਕੀਤੀ। ਫੇਰ ਹੁਣ ਥੋੜ੍ਹਾ ਬੈਟਰ ਫੀਲ ਹੋਣ ਲੱਗ ਪਿਆ ਵਾ।
ਚਲੋ ਠੀਕ ਆ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ।